ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ?
ਹਾਂਜੀ ਵਧੀਆ, ਤੁਸੀਂ ਦੱਸੋ?
ਦਸੋ ਕਿਵੇਂ ਓ? ਮੈਂ ਵੀ ਵਧੀਆ, ਹੋਰ ਕੀ ਕਰਦੇ ਪਏ ਸੀ?
ਬਸ। ਕੁਛ ਨੀ, ਚਾਹ ਵਗੈਰਾ ਪੀ ਕੇ ਹਟੇ ਸੀਗੇ। ਸ਼ਾਮ ਦੀ।
ਅੱਛਾ ਮੈਂ ਕਿਹਾ ਅੱਜ ਕੱਲ੍ਹ ਲੋਕ ਬੱਚਿਆਂ ਵਿੱਚ ਸਕਿੱਲਸ ਸਿੱਖਣ ਦੀ ਕਿੰਨੀ ਜ਼ਿਆਦਾ ਉਹ ਹੋ ਗਈ ਹੈ। ਕਿ ਆਪਾਂ ਨਈ ਨਿਊ ਨਈ-ਨਈ ਸਕਿੱਲਸ ਸਿੱਖੀਏ ਪੜ੍ਹਾਈ ਦੇ ਨਾਲ ਨਾਲ ਵੀ।
ਹਾਂ। ਜੀ ਸਕਿੱਲਸ ਤਾਂ ਹੁਣ ਬਹੁਤ ਜ਼ਿਆਦਾ ਜ਼ਰੂਰੀ ਨੇ, ਦੇਖੋ ਅਗਰ ਬੱਚੇ ਸਟੱਡੀ ਵੀ ਕਰ ਰਹੇ ਨਾਲ, ਕੁਛ ਆਪਣਾ ਹੱਥ ਦਾ ਵਰਕ ਵਗੈਰਾ ਕੁਛ ਵੀ ਸਿੱਖ ਰਹੇ ਆ ਹਨਾ, ਕੋਈ ਵੀ ਸਕਿੱਲ ਤਾਂ ਫਿਰ ਉਹ ਤਾਂ ਹੁੰਦੀ ਵੀ ਲਾਈਫ ਟਾਈਮ ਦੇ ਲਈ ਬੱਚੇ ਦੇ ਨਾਲ ਮਿਲ ਜਦੋਂ ਗਰੋ ਕਰਦੀ ਆ ਸਕਿੱਲ ਵੀ।
ਸਹੀ ਗੱਲ ਹੈ ਤੁਹਾਡੀ, ਅੱਜ ਕੱਲ ਤਾਂ ਮਤਲਬ ਜਿਵੇਂ ਮੈਂ ਦੇਖਿਆ ਇੰਸਟਾਗ੍ਰਾਮ ਚ ਪਹਿਲੇ ਸਾਡੀ ਦਾਦੀ ਵਗੈਰਾ ਕਿਰੋਸ਼ੀਆ ਵਗੈਰਾ ਬਣਾਉਂਦੀ ਸੀ। ਤਾਂ ਹੁਣ ਫਿਰ ਕਿੰਨਾ ਕੁ ਟਰੈਂਡ ਆ ਗਿਆ ਇਹਨਾਂ ਸਭ ਚੀਜ਼ਾਂ ਦਾ, ਫਿਰ ਤੋਂ ਆ ਗਿਆ।
ਹਾਂਜੀ।
ਮੈਂ ਤਾਂ ਹੁਣ ਦੇ ਸਾਡੇ ਇੱਥੇ ਹੈ ਕੋਈ, ਉਹਨੇ ਕਿ ਕਿਰੋਸ਼ੀਏ ਦੇ ਉਹ ਰਬੜ ਬੈਂਡ ਵੀ ਬਣਾਏ ਉਨ-ਉਨ ਨਾਲ। ਇੰਨੇ ਵਧੀਆ ਲੱਗਦੇ ਪਏ ਸੀ। ਮਤਲਬ ਲੋਕੀ ਕੀ ਕਰਦੇ ਨੇ ਸਕਿੱਲ ਸਿੱਖ ਕੇ ਨਾਲ-ਨਾਲ ਪੜ੍ਹਾਈ ਵੀ ਕਰਦੇ ਪਏ ਹਾਂ, ਬੱਚਿਆਂ ਨੂੰ ਵੀ ਇਸ ਚੀਜ਼ ਦਾ ਇੰਟਰਸਟ ਆ ਰਿਹਾ ਅੱਜ ਕੱਲ੍ਹ ਤਾਂ।
ਹਾਂਜੀ ਹੁਣ ਜਿਵੇਂ ਸਕਿਲ ਬੇਸਡ ਤੇ ਹੁਣ ਕੋਰਸਿਸ ਵੀ ਬਹੁਤ ਸਾਰੇ ਹੋ ਰਹੇ ਨੇ, ਜਿਵੇਂ ਕੰਪਿਊਟਰ ਦੀ ਨੌਲੇਜ ਦੇ ਲਈ, ਉਹ ਦੇਖੋ ਕੰਪਿਊਟਰ ਸਿੱਖਣ ਦੇ ਲਈ ਯਾ ਫਿਰ ਕੋਈ ਅਕਾਉਂਟੈਂਟ ਦਾ ਕੁੱਛ ਸਿੱਖਣਾ ਹੈ ਕੋਈ ਟੈਲੀ ਵਗੈਰਾ ਕੋਈ ਵੀ ਸੋਫਟਵੇਅਰ ਚਲਾਉਣਾ ਸਿੱਖਣਾ ਹੈ ਹਨਾ, ਉਹ ਵੀ ਬੱਚੇ ਸਿੱਖਦੇ ਨੇ, ਸਕਿਲ ਪੇਜਦੇ ਹੋ ਗਿਆ ਟਾਈਪਿੰਗ ਨੂੰ, ਉਹ ਵੀ ਅਲੱਗ ਤੋਂ ਜਿਵੇਂ ਹਿੰਦੀ, ਪੰਜਾਬੀ, ਇੰਗਲਿਸ਼ ਦੀ ਟਾਈਪਿੰਗ ਹੋ ਗਈ ਉਹ ਸਿਖਾਉਂਦੇ ਨੇ, ਸਟੈਨੋ ਹੋ ਗਈ। ਬਹੁਤ ਕੁਛ ਸਕਿਲ ਬੇਸਡ ਵਰਕ ਨੇ ਜਿਹੜੇ ਬੱ ਸਿੱਖਦੇ ਨੇ।
ਉਹ ਫਿਰ ਅੱਗੇ ਚੱਲ ਕੇ ਅਸੀਂ ਕਿ ਕਿੱਥੇ ਅਗਰ ਜੋਬ ਵਗੈਰਾ ਕਰਦੇ ਹਾਂ ਤਾਂ ਸਾਡਾ ਸਾਡੇ ਕੰਮ ਆਉਂਦੀ ਹੈ ਨਾ ਇਹਭ
ਹਾਂਜੀ ਕਲੈਰੀਕਲ ਜੋਬ ਦੇ ਲਈ ਤਾਂ ਮੀਨ ਇਹ ਸਭ ਚੀਜ਼ਾਂ ਜ਼ਰੂਰੀ ਨੇ।
ਬਿਲਕੁਲ ਬਿਲਕੁਲ ਹਾਂ ਗਵੌਰਰਮੈਂਟ ਜੋਬ। ਸਟਾਰਟਿੰਗ ਕਰਨੀ ਹੋ ਤਾਂ ਐਡ। ਚੀਜ਼ਾਂ ਤਾਂ ਬਹੁਤ ਹੀ ਜ਼ਰੂਰੀ ਹੈ ਨੇ। ਔਰ ਇਹਦੇ ਨਾਲ ਫਿਰ ਬੰਦਾ ਅੱਗੇ ਅੱਗੇ ਪੜ੍ਹਦਾ ਰਹਿੰਦਾ ਹੈ। ਤਾਂ ਬੰਦੇ ਦੀ ਵਧੀਆ ਪੋਸਟ ਵ ਵੱਧਦੀ ਰਹਿੰਦੀ ਹੈ।
ਹੋਰ ਕ।
ਤਾਂ ਹੈ ਹੀ ਮੈਂ ਵੀ।
ਅੱਗੇ ਹੁੰਦਾ ਸੀ ਵੀ ਚਲੋ ਜਿਹੜੇ ਹੁਣ ਜਿਵੇਂ ਫਾਰਮਰ ਨੇ ਹਨਾ ਕਿਸਾਨ ਨੇ ਉਹ ਚਲੋ ਖੇਤੀ ਕਰ ਲੈਂਦੇ ਸੀਗੇ ਹਨਾ ਬਟ। ਹੁਣ ਅੱਜ ਕੱਲ ਤਾਂ ਦੇਖੋ ਬੱਚੇ ਖੇਤੀ ਵਗੈਰਾ ਤਾਂ ਬਿਲਕੁਲ ਵੀ ਨਹੀਂੀ ਕਰ ਸਕਦੇ ਹੈਗੇ ਹੁਣ ਤਾਂ ਗਰਮੀ ਦੇ ਵਿੱਚ ਤਾਂ ਬੱਚੇ ਇੱਕ ਮਿੰਟ ਨਹੀਂੀ ਖੜ ਸਕਦੇ ਹੈਗੇ। ਤਾਂ ਪੁਰਾਣੇ ਲੋਕਾਂ ਨੇ ਜਿੰਨੀ ਮੀਨਸ ਕਰ ਲਈ ਤਾਂ ਕਰ ਲਈ ਹੁਣ ਤਾਂ ਮੀਨਸ ਬਹੁਤ ਘੱਟ। ਇਹ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਅੱਜ ਦੇ ਬੱਚੇ ਕਰਨਗੇ ਖੇਤੀ ਵਗੈਰਾ ਆਉਣ ਵਾਲੇ ਟਾਈਮ ਚ।
ਪਰ ਕਈ ਦੇਖੋ ਕਈ ਤਾਂ ਤੁਸੀਂ ਵੇਖੋ ਕਈ ਲੋਕੀ ਹੈ ਜਿਹੜਾ ਬਾਹਰ ਮਤਲਬ ਕਿੰਨਾ ਦਿਖਾਉਂਦੇ ਨੇ ਬਾਹਰ ਕੰਮ ਕਰਦੇ ਸੀ ਇੰਨੀ ਵਧੀਆ ਵਧੀਆ ਆਪਦੀ ਜੋਬ ਛੱਡ ਕੇ ਆਪਦੇ ਜਿਵੇਂ ਪਿੰਡ ਲਈ ਉੱਥੇ ਆ ਕੇ ਖੇਤੀ ਕਰਨੀ ਲੋਕਾਂ ਨੂੰ ਵੀ ਉਹਦੇ ਨਾਲ। ਲੋਕ। ਉਹਦੇ ਨਾਲ ਇੰਨਾ ਉਹਨਾਂ ਨੇ ਆਪਦਾ ਕੰਮ ਵਧਾ ਲਿੱਤਾ ਹੈ ਬਹੁਤ ਹੀ ਜ਼ਿਆਦਾ
ਹਾਂਜੀ।
ਉਹ ਤਾਂ ਦੇਖੋ ਇੰਟਰਸਟ ਇੰਟਰਸਟ ਦੀ ਗੱਲ ਹੈ ਬੱਚਿਆਂ ਦੀ ਕਿ ਕਿਸੇ ਦਾ ਇੰਟਰਸਟ ਨਹੀਂ ਹੁੰਦਾ ਖੇਤੀ ਵੱਲ। ਤਾਂ ਉਹ ਨਹੀਂ ਕਰਦੇ।
ਹਾਂਜੀ ਰ ਹੁਣ ਜਿਵੇਂ ਹੁਣ ਕੋਈ ਵੀ ਆਊਟਡੋਰ ਗੇਮ ਵਗੈਰਾ ਹਨਾ ਉਹ ਵੀ ਪਹਿਲਾਂ ਸਿੱਖੀ ਹੋ ਜਾਂਦੀ ਉਹ ਵੀ ਇੱਕ ਤਰ੍ਹਾਂ ਦੀ ਸਕਿੱਲ ਹੈ ਕੋਈ ਆਊਟ ਡੋਰ ਗੇਮ ਵਗੈਰਾ ਪ।
ਸਹੀ ਗੱਲ ਹੈ ਉਹਦੇ। ਅਬ ਹੁਣ ਦੇਖੋ ਲੋਕੀ ਵੀ ਤਾਂ ਕ੍ਰਿਕਟ ਖੇਲਦੇ ਨੇ ਕ੍ਰਿਕਟ ਦੇ ਪਲੇਅਰ ਬਣਦੇ ਨੇ ਫਿਰ ਆਪਦੇ ਦੇਸ਼ ਲਈ ਖੇਲਣਾ ਕਿੰਨੀ ਵੱਡੀ ਗੱਲ ਹੋ ਗਈ ਇ ਸਭ ਚੀਜ਼ਾਂ ਲਈ।
ਹਾਂਜੀ।
ਜਦੋਂ ਅਸੀਂ ਸਿੱਖਾਂਗੇ ਤਾਂ ਹੀ ਕਰ ਪਾਵਾਂਗੇ।
ਹੋਰ ਕ ਕੋਈ ਹੁਣ ਪੇਂਟਿੰਗ ਸਿੱਖਦਾ ਕੋਈ ਸਲੂਨ ਵਗੈਰਾ ਦਾ ਕੰਮ ਸਿੱਖਦਾ ਹਨਾ ਸਲੂਨ ਤਾਂ ਹੁਣ ਤੁਸੀਂ ਲਾ ਲਓ ਵੀ ਅਗਰ ਆਪਾਂ ਇੱਕ ਗਲੀ ਦੇ ਵਿੱਚ ਦੇਖਾਂਗੇ ਤਾਂ ਬਹੁਤ ਸਾਰੇ ਸਲੋਨ ਹੁੰਦੇ ਨੇ ਹੁਣ ਤਾਂ। ਨੰਬਰ ਔਫ। ਸਲੂਨ ਖੁੱਲ ਚੁੱਕੇ ਨੇ।
ਪਰ ਉਹੀ ਹੈ ਨਾ ਜਿਹਦਾ ਕੰਮ ਵਧੀਆ ਆਉਂਦਾ ਜਿਹੜਾ ਵਧੀਆ ਪ੍ਰੋਡਕਟ ਯੂਜ ਕਰਦਾ ਸਾਰਾ ਕੁਛ ਹੈ ਉਹ ਡਿਪੈਂਡ ਵੀ ਕਰਦਾ ਨਾ ਇਨ ਸਭ ਚੀਜ਼ਾਂ ਤੋਂ ਹੁਣ ਮੇਰੀ ਫਰੈਂਡ ਹੈ। ਇੱਕ ਉਹਦਾ ਉਹਨੇ ਸੈਲੂਨ ਖੋਲਿਆ ਆਪਦਾ ਤਾਂ ਉਹ ਮੈਨੂੰ ਕਹਿੰਦੀ ਕਿ ਮੈਂ ਹੁਣੇ ਨਿਆ ਨ ਸੈਲੂਨ ਖੋਲਿਆ ਅੱਜ। ਦੀ ਕੋਲ ਆਈ ਮੈਨੂੰ ਤਾਂ ਮੈਨੂੰ ਕਹਿੰਦੀ ਤੂੰ ਮੇਰੇ ਸੈਲੂਨ ਵਿੱਚ ਆਈ ਮੈਂ ਕਿਹਾ ਜ਼ਰੂਰ ਆਵਾਂਗੀ ਤੇਰੇ ਸੈਲੂ ਕਹਿੰਦੀ ਮੈਂ ਇੰਨਾ ਵਧੀਆ ਸਮਾਨ ਰੱਖਿਆ ਇੱਕ ਆਏ ਸਾਡੇ ਕੋਲ ਮੇਕਅਪ ਕਰਾਉਣ ਲਈ। ਉਹ ਮੇਕਅਪ ਕਰਾ ਕੇ ਗਏ ਉਹ ਕਹਿੰਦੇ ਤੁਸੀਂ ਕਿੰਨਾ। ਵਧੀਆ ਪ੍ਰੋਡਕਟ ਰੱਖੇ ਮੈਂ ਕਿਹਾ ਚੱਲ। ਵਧੀਆ ਗੱਲ ਹੈ। ਨਾ ਮੈਂ ਕਿਹਾ ਵਧੀਆ ਪ੍ਰੋਡਕਟ ਰੱਖੇਗੀ ਤਾਂ ਕਸਟਮਰ ਵੀ ਆਪ ਆਪੇ ਹੀ ਜੁੜਦਾ ਹੈ ਇੱਕ ਦੂਜੇ ਨਾਲ
ਹਾਂਜੀ ਜਦੋਂ ਆਪਾਂ ਸਰਵਿਸ ਵਧੀਆ ਮੀਨ ਆਪਣੇ ਬਿਜਨਸ ਚ ਹੁੰਦਾ ਹੈ ਸਕਲ ਬੇਸਡ ਜਦ। ਸਰਵਿਸ ਵਧੀਆ ਕਰਾਂਗੇ ਤਾਂ ਕਸਟਮਰ ਲਾਈਕ ਕਰਦੇ ਨੇ। ਫਿਰ ਦੁਬਾਰਾ ਦੁਬਾਰਾ ਪ੍ਰੈਫਰੈਂਸ ਦਿੰਦੇ ਨੇ ਉਹੀ ਪਰਸਨ ਨੂੰ ਫਿਰ।
ਉਹ ਤਾਂ ਹੁੰਦਾ ਹੀ ਹੈ ਉਹੀ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿਹਾ ਜੇ ਤੂੰ ਵਧੀਆ ਸਰਵਿਸ ਦੇਂਗੀ ਵਧੀਆ ਕੰਮ ਕਰੇਗੀ ਤਾਂ ਪ੍ਰੋਡਕਟ ਵੀ ਵਧੀਆ ਯੂਜ ਕਰੇਗੀ ਕਰੇਗੀ ਤਾਂ ਦੇਖ ਮੈਂ ਕਿਹਾ ਜ ਅੱਜ ਮੈਂ ਤੇਰੇ ਤੋਂ ਕੰਮ ਕਰਾਇਆ ਚਾਰ ਲੋਕੀ ਮੇਰੇ ਤੋਂ ਪੁੱਛਣਗੇ ਨਾ ਕਿ ਤੂੰ ਕਿੱਥੋਂ ਕੰਮ ਕਰਾਇਆ ਮੈਂ ਵੀ ਦੱਸ। ਦੱਸਣ ਵਾਲੀ ਬਣਾਂਗੀ, ਨਹੀਂ ਵੀ ਮੈਂ ਪ-ਦ ਆਪਦੀ ਸਹੇਲੀ ਤੋਂ ਕਰਾਇਆ ਉਹਦਾ ਬਹੁਤ ਵਧੀਆ ਪਾਰਲਰ ਹੈ। ਤੁਸੀਂ ਵੀ ਜਾਇਓ।
ਹਾਂਜੀ ਔਰ ਹੁਣ ਕਈ, ਜਿਵੇਂ ਹੁਣ ਪੇਂਟਿੰਗ ਵਗੈਰਾ ਦਾ ਵਰਕ ਕਰਦੇ ਨੇ ਹਨਾ, ਸਿੰਗਿੰਗ ਦਾ ਕਰਦੇ ਨੇ। ਕੋਈ ਡਾਂਸਿੰਗ ਕਰਦੇ ਨੇ, ਹੁਣ ਆਪਾਂ ਟੀ ਵੀ ਸ਼ੋਜ਼ ਵਗੈਰਾ ਦੇਖਦੇ ਹਾਂ, ਉਹੁੰਦੇ ਵਿੱਚ ਚਾਂਸ ਸਿੰਗਿੰਗ ਦੇ ਅਲੱਗ-ਅਲੱਗ ਪ੍ਰੋਗਰਾਮਸ ਹੁੰਦੇ ਨੇ ਕੀ, ਮੀਨਸ ਵੀ ਬਹੁਤ ਬੱਚੇ ਜਿਵੇਂ ਨੇ ਹੁਣ ਕਾਫੀ, ਬਹੁਤ ਜ਼ਿਆਦਾ ਗਰੋ-ਗਰੋ ਵੀ ਕਰ ਰਹੇ ਨੇ ਸਕਿੱਲ ਬੇਸਡ
ਨਹੀਂ ਉਹ ਤਾਂ ਹੈ ਹੀ। ਦੇਖੋ ਇਹ ਤਾਂ ਪੜ੍ਹਾਈ ਦੇ ਨਾਲ ਨਾਲ ਇਹ ਸਭ ਚੀਜ਼ਾਂ ਵੀ ਬੱਚਿਆਂ ਲਈ ਵੀ, ਤਾਂ ਦੇਖੋ ਆਪਾਂ ਵੱਡੇ ਵੀ ਹੋ ਗਏ ਹਾਂ ਚਾਹੇ, ਪਰ ਆਪਾਂ ਵੀ ਸਿੱਖ ਸਕਦੇ ਹਾਂ।
ਹਾਂਜੀ। ਹੁਣ ਕਈ ਜਿਵੇਂ ਜਾਗਰਣ ਵਗੈਰਾ ਕਰਦੇ ਨੇ ਹਨਾ, ਕੋਈ ਪਾਠ ਵਗੈਰਾ ਕਰਦੇ ਨੇ, ਉਹ ਵੀ ਇੱਕ ਤਰ੍ਹਾਂ ਦੀ ਸਕਿੱਲ ਹ ਹੁੰ ਵੀ ਹੈ। ਉਹ ਵੀ ਆਪਣੀ ਸਕਿੱਲ ਯੂਜ ਕਰ ਤੇ ਨੇ, ਉਹ ਨਾਲ ਐਵੇਂ ਹੁੰਦਾ ਵੀ ਚਲੋ ਪਰਸਨ ਜਿਹੜਾ ਘਰ ਰਹੇ ਆ, ਹੁਣ ਉਹ ਗੋਡ ਦੇ ਨਾਲ ਵੀ ਜੁੜਿਆ ਰਹਿੰਦਾ ਏ।
ਸਹੀ ਗੱਲ ਹੈ। ਅੱਜ ਕੱਲ੍ਹ ਤਾਂ ਦੇਖੋ ਲੋਕੀ ਪਾਠ ਕਰਦੇ ਨੇ ਪਾਠ ਕਰ-ਕਰਨ ਵਾਲੇ ਕਈ ਵਾਰ ਹੁੰਦਾ ਹੈ, ਕਿ ਗੁਰੂ ਆਪਦਾ ਉਹ ਬਣਾ ਲੈਣ ਸਰਕਲ ਬਣਾ ਲੈਂਦੇ ਨੇ, ਉਹ ਪਾਠ ਕਰਦੇ ਨੇ ਜਾ-ਜਾ ਕੇ ਲੋਕਾਂ ਦੇ ਘਰੇ। ਕਈ ਲੋਗਾ ਨੇ ਇਸ ਚੀਜ਼ ਨੂੰ ਪ੍ਰੋਫੈਸ਼ਨ ਵੀ ਬਣਾ ਲਿਆ ਹੈ।
ਹਾਂਜੀ ਇਹ ਤਾਂ ਹੈ।
ਮਤਲਬ ਨਾਲ ਨਾਲ ਚਲੋ। ਪਰਮਾਤਮਾ ਦਾ ਨਾਂ ਵੀ ਹੋ ਗਿਆ ਲੈਣਾ, ਤੇ ਨਾਲ ਨਾਲ ਉਹ ਅਰਨਿੰਗ ਵੀ ਹੋ ਗਈ।
ਹੋਰ ਕਿਆ, ਔਰ ਮੈਂ ਵੀ ਮੀਨਜ਼ ਕੁਛ ਸਾਲ ਪਹਿਲਾਂ, ਮੈਂ ਵੀ ਸਿੱਖਿਆ ਸੀ ਕੰਪਿਊਟਰ ਵਗੈਰਾ ਦਾ ਕੌਰ-ਕੋਰਸ ਕੀਤਾ ਸੀਗਾ, ਮੈਂ ਕੰਪਿਊਟਰ ਦਾ ਵੀ। ਅਕਾਊਂਟ ਕਣ ਦਾ ਵੀ ਮੈਂ ਕੀਤਾ ਸੀ। ਅਕਾਊਂਟਸ ਵਗੈਰਾ ਵੀ ਸਿੱਖਿਆ ਸੀਗਾ। ਟਾਈਪਿੰਗ ਵੀ ਮੈਂ ਸਿੱਖੀ ਸੀਗੀ, ਕਿ ਹੁਣ ਇਦਾਂ ਵੀ ਚਲੋ ਵੀ ਬਹੂਤ ਯੂਜ ਆ ਜਾਂਦੀ ਹੈ, ਸ-ਅਗਰ ਸਕਿੱਲ ਸਿੱਖੀ ਹੋਈ ਹੈ ਤਾਂ ਸਿਸਟਰ ਨੇ ਮੇਰੀ ਨੇ ਸਟੀਿਚਿੰਗ ਸਿੱਖੀ ਸੀਗੀ। ਹਾਂ ਜਿਵੇਂ ਕੱਪ ਕੱਪੜੇ ਸਟਿਚ ਕਰਨੇ, ਉਹ ਵੀ ਦੇਖੋ ਹੁਣ ਅੱਜ ਕੱਲ੍ਹ ਅਗਰ ਆਪਾਂ ਕਿਸੇ ਤੋਂ ਕਰਵਾਉਂਦੇ ਹਾਂ ਤਾਂ ਕਿੰਨੇ-ਕਿੰਨੇ ਪੈਸੇ ਲੇ ਲੈਂਦੇ
ਕਿੰਨੀ ਸਿਲਾਈ, ਸਹੀ ਗੱਲ ਹੈ। ਐਨ ਸਿਲਾਈ ਹੀ ਇੰਨੀਆਂ ਹੋ ਗਈਆਂ ਨੇ। ਬੰਦੇ ਨੂੰ ਆਪ ਨੂੰ ਆਉਂਦਾ ਹੈ ਤਾਂ ਬੰਦਾ ਆਪ ਦੇ ਕੱਪੜੇ ਆਪਦੇ ਨਾਲ ਸਿੱਲੇ। ਔਰ ਮੇਨ ਗੱਲ ਹੈ, ਇਹ ਜਿੰਨਾ ਮਹਿੰਨਾ-ਮਹਿੰਗਾ ਫੈਬਰਿਕ ਨਹੀਂ ਆਉਂਦਾ ਉਸ ਤੋਂ ਜਿਆਦਾ ਵੱਧ ਕੇ ਦੱਸ ਸਿਲਾਈ ਆਈ-ਆਈ ਹੈ
ਹਾਂਜੀ, ਹੁਣ ਕਈ ਹੁੰਦੇ ਨੇ। ਚਲੋ ਬੱਚੇ ਹੋਟਲ ਮੈਨੇਜਮੈਂਟ ਦਾ ਕਰਦੇ ਨੇ ਹਨਾ ਵੀ ਅਲੱਗ ਤਰ੍ਹਾਂ ਦੇ ਫੂਡ ਬਣਾਉਣੇ ਸਿੱਖ ਉਹ ਵੀ ਮੀਨਸ ਬਹੁਤ ਗਰੋ ਕਰਦੇ ਨੇ ਉਹ ਵੀ ਬੱਚੇ ਵਧੀਆ, ਅਗਰ ਬਿਜਨਸ ਸੈਟਅਪ ਕਰਦੇ ਆ ਤਾਂ।
ਹਾਂ ਦੇਖੋ ਬਿਜਨਸ ਤਾਂ ਕੋਈ ਵੀ ਆ, ਆਪਾਂ ਕੋਈ ਵੀ ਚੀਜ਼ ਸਿੱਖਦੇ ਹਾਂ ਅਗਰ ਆਪਾਂ ਪੂਰੀ ਡੈਡੀਕੇਸ਼ਨ ਨਾਲ ਸਿੱਖਦੇ ਹਾਂ, ਤਾਂ ਆ-ਆਪਾਂ-ਪਾ-ਆਪ ਦਾ ਹੰਡਰਡ ਪਰਸੈਂਟ ਦੇਨੇ ਹਾਂ। ਵਧੀਆ ਕਰਦੇ ਹ ਕਿਸੇ ਵੀ ਕੰਮ ਵੀ ਵਧੀਆ ਕਰਦੇ ਨੇ। ਵਧੀਆ ਤਰੀਕੇ ਨਾਲ ਤਾਂ ਆਪਦੇ ਆਪ ਹੀ ਸਾਡੀ ਗਰੋਥ ਤਾਂ ਹੁੰਦੀ ਹੈ ਗਰੋਥ। ਤੁਹਾਨੂੰ ਵੀ ਪਤਾ ਹੀ ਹੈ।
ਹਾਂਜੀ ਰ ਐਵੇਂ ਵੀ ਸਕਿੱਲ ਕੋਈ ਆਪਣੇ ਤੋਂ ਖੋ ਵੀ ਨਹੀ ਸਕਦਾ ਹੈਗਾ, ਜੋ ਆਪਾਂ ਸਿੱਖਿਆ ਹੋਇਆ। ਹੁਣ ਕੋਈ ਇਲੈਕਟ੍ਰੀਸ਼ੀਅਨ ਹੈ, ਕੋਈ ਆਹ ਬਣਿਆ ਹੋਇਆ, ਹੋਰ ਪਲੰਬਰ ਵਗੈਰਾ ਬਣਿਆ ਹੋਇਆ। ਅਗਰ ਉਹਨਾਂਦੇ ਵਿੱਚ ਸਕਿੱਲਸ ਨੇ ਉਹ ਤਾਂ ਹੀ ਆਪਣਾ ਵਰਕ ਕਰ ਰਹੇ ਹੈਨਾ।
ਸਹੀ ਗੱਲ ਹੈ ਔਰ ਮੇਨ ਗੱਲ ਹੈ ਇਹ ਤੁਹਾਡੇ ਕੋਲ ਲਾਈਫ ਟਾਈਮ ਰਹਿਣੀ ਹੈ। ਤੁਸੀਂ ਅੱਜ ਨਹੀਂ ਕੀਤਾ ਥੋੜੇ ਟਾਈਮ ਚਲੋ ਕਈ ਵਾਰ ਹੁੰਦਾ ਬੰਦਾ ਕਿਸੇ ਵਜ੍ਹਾ ਨਾਲ ਨਹੀਂ ਕਰ ਪਾਉਂਦਾ। ਥੋੜ੍ਹੇ ਟਾਈਮ ਬਾਅਦ ਤੁਸੀਂ ਅਗਰ ਕਰਦੇ ਹੋ ਉਹ ਪ੍ਰੈਕਟਿਸ ਕਰਦੇ ਹੋ ਤਾਂ ਕਿੰਨਾ ਕੁ ਕਰ ਸਕਦੇ ਹੋ। ਜਰੂਰ ਇਣ ਸਭ ਚੀਜ਼ ਦੀ ਨਹੀਂ ਵਧੀਆ ਐ ਤਾਂ ਵਧੀ ਅੱਜ ਕੱਲ ਦੇ ਟਾਈਮ ਚ ਤਾਂ ਮੈਂ ਤਾਂ ਕਹਿੰਦੀ ਹਾਂ ਹਰੇਕ ਨੂੰ ਮਤਲਬ ਸਕਿੱਲਸ ਆਉਣੀ ਚਾਹੀਦੀ ਹੈ, ਕੋਈ ਚਾਹੇ ਕੋਈ ਵੀ ਆਏ ਕੋਈ ਚਾਹੇ ਅੱਜ ਕੱਲ ਦੇਖੋ ਢੋਲਕ ਵਜਾਂਦੇ ਹੈ ਜਾਂ ਕੁਛ ਇੰਸਟਰੂਮੈਂਟ ਵੀ ਅਸੀਂ ਸਿੱਖਦੇ ਹਾਂ ਉਹ ਵੀ ਇੱਕ ਤਰ੍ਹਾਂ ਦੀ ਹੋਈ ਹੋ ਗਈ।
ਹਾਂਜੀ ਉਹ ਵੀ ਸਕਿੱਲੇ ਹੋ ਗਈ ਨਾ ਹੁਣ ਮ ਮਿਊਜਿਕ ਬਰਾ ਵੀ ਬੱਚੇ ਸਿੱਖ ੇ ਵੀ ਹੈ ਕੋਈ ਗਿਟਾਰ ਸਿੱਖਣੀ ਕੋਈ ਹਾਰਮੋਨੀ ਵਗੈਰਾ ਸਿੱਖਣਾ ਚਲਾਉਣਾ ਹਨਾ, ਕਿੱਦਾਂ ਉਹਨੂੰ ਯੂਜ ਕਰਨਾ। ਕਈ ਸਕੂਲ ਦੇ ਵਿੱਚ ਅਲਗ ਤੋਂ ਮਿਊਜਿਕ ਕਲਾਸਿਸ ਵੀ ਲੱਗਦੀਆਂ ਨੇ ਹਨਾਂ।
ਹਾਂ ਬਿਲਕੁਲ ਬਿਲਕੁਲ, ਅੱਜ ਕਲ ਤਾਂ ਕਿੰਨੇ ਦੇਖੋ ਤੁਸੀਂ ਦੇਖਿਆ ਹੀ ਹੋਗਾ ਕਿੰਨੇ ਸਕੂਲਾਂ ਵਿੱਚ ਮਿਊਜਿਕ ਕੌਮਪਟੀਸ਼ਨ ਟੀਵੀ ਵਿੱਚ ਵੀ ਦੇਖਿਆ ਸੀ ਕਿੰਨੇ ਮਿਊਜਿਕ ਕੌਮਪਟੀਸ਼ਨ ਹੁੰਦੇ ਨੇ। ਆਪਾਂ ਸਿੱਖਦੇ ਹਾਂ ਤਾਂ ਅੱ ਸਾਡੇ ਅੰਦਰ ਇੱਕ ਟੈਲੈਂਟ ਟੀ ਆਉਂਦਾ ਇਹਨ ਸਬ ਚੀਜ਼ਾਂ ਲਈ
ਹੋਰ ਕਿਆ। ਹੋਰ ਏਦਾਂ ਵੀ ਸਕਿੱਲ ਬੇਸਡ ਹੁੰਦਾ ਹੁਣ। ਜਿਵੇਂ ਹੁਣ ਮੇਰੀ ਸਿਸਟਰ ਮੇਰੀ ਨੂੰ ਸ ਜੀਨੀ ਆਉਂਦੀ ਹੈ, ਤਾਂ ਫਿਰ ਅਗਰ ਕਿਸੇ ਹੋਰ ਕੋ ਸਟਿ ਕਰਵਾਉਂਦੀ ਹੈ। ਤਾਂ ਫਿਰ ਉਹਨੂੰ ਪਸੰਦ ਵੀ ਨਹੀਂੀ ਆਉਂਦਾ ਕਿਸੇ ਦਾ ਵੀ ਸਟਿਚਿੰਗ ਕੋਈ ਨਾ ਕੋਈ ਦਿੱਕਤ ਰਹਿ ਜਾਂਦੀ ਹੈ। ਫੇਰ ਦੁਬਾਰਾ ਗੇੜੇ ਲਗਾਈ ਜਾਓ, ਹਨਾ ਫੇਿਰ ਐਵੇਂ ਆਉਣਾ ਜਾਣਾ ਵੀ ਔਖਾ ਉਹੀ ਬੰਦਾ ਖੁਦ ਸਟਿਚ ਕਰ ਲਵੇ ਚਲ ਜਹਨੂੰ ਆਉਂਦਾ ਹੈ, ਤਾਂ ਉਹ ਵੀ ਬੈਟਰ ਹੈ।
ਚੱਲ ਵ ਇਹ ਤਾਂ ਵਧੀਆ ਗੱਲ ਹੈ, ਦੇਖੋ ਥੋੜਾ ਬਹੁਤ ਤਾਂ ਹਰ ਕਿਸੇ ਨੂੰ ਇਹ ਆਪਦਾ ਹੱਥ ਦਾ ਹੁਨਰ ਹੈ। ਸਾਡੇ। ਉਹ ਇੱਕ ਮਨ ਮੇਨ ਗੱਲ ਹੁੰਦੀ ਇੰਟਰਸਟ ਵੀ ਹੀ ਗੱਲ ਆਉਂਦੀ ਹੈ। ਉਹਨਾਂ ਦੀ ਸਥਿਤੀ ਜਿਦੇ ਚ ਇੰਟਰਸਟ ਸੀ ਤਾਂ ਉਹਨਾਂ ਨੇ ਸਿੱਖ ਰਖਿਆ ਉਸ ਚੀਜ਼ ਨੂੰ ਤੁਹਾਡੀ ਕੰਪਿਊਟਰ ਚ ਇੰਟਰਸਟ ਸੀ। ਤੁਸੀਂ ਉਹ ਸਿੱਖਿਆ।
ਹਾਂਜੀ ਹੋਰ ਮ ਪਰ ਮੇਰੇ ਚ ਜਿਵੇਂ ਹੁਣ ਟੋਪ ਵਗੈਰਾ ਬਣਾ ਦੇਣ। ਬੇਟੀ ਦੇ ਮੇਰੀ ਤੇ ਬੁਣ ਦਿੰਦੇ ਨੇ, ਸਿਲਾਈਆਂ ਵਗੈਰਾ ਯੂਜ ਕਰਕੇ, ਜਾਂ ਫਿਰ ਜਿਵੇਂ ਹੁਣ ਕਰੋਸ਼ੀਆ ਕਰ ਦਿੰਦੇ ਨੇ ਜਿਵੇਂ ਟੇਬਲ ਦੇ ਕੱਪੜੇ ਵਗੈਰਾ ਬਣਾਣੇ ਹੁੰਦੇ ਨੇ ਉਹ ਵੀ ਸੋਹਣੇ ਲੱਗਦੇ ਨੇ ਵਿਛਾਏ ਹੋਏ ਤਾਂ,
ਸਹੀ ਗੱਲ ਹੈ ਬਿਲ ਕੁਲ ਹਾਂ ਨਹੀਂ ਅੱਜ ਕੱਲ੍ਹ ਤਾਂ ਸਗੋਂ ਉਹਦੇ, ਔਨਲਾਈਨ ਲੋਕ ਬਿਜਨਸ ਵੀ ਕਰਦੇ ਨੇ ਕਿੰਨਾ ਵਧੀਆ ਲੱਗ ਦਾ ਚਲੋ ਉਹ ਤਾਂ ਬੰਦਾ ਆਪਦੇ ਗਰ ਲਈ, ਬਣਾ ਲਏ ਤੇ ਉਹ ਵੀ ਵਧੀਆ ਗੱਲ ਐ ਨਾ,
ਹਾਂਜੀ ਹੁਣ ਜਿਵੇਂ ਛੁ ਛੁੱਟੀਆਂ ਹੋਈਆਂ ਨੇ ਹੁਣ ਕਈ ਐਦਾਂ ਨੇ ਵੀ ਕਈ ਪਰਸਨ ਜਾ ਕਹਿੰਦੇ ਹੁੰਦੇ ਨੇ ਜਿਹੜੇ ਪ੍ਰੋਜੈਕਟ ਵਗੈਰਾ ਬੱ ਬੱਚਿਆਂ ਦੇ ਖੁਦ ਕੰਪਲੀਟ ਕਰਦੇ ਨੇ ਫਿਰ ਹਨਾ ਵੀ ਉਹ ਵੀ ਇੱਕ ਸਕਿੱਲ ਬੇਸਡ ਹੁੰਦਾ ਵੀ ਚਲੋ ਉਹਨਾਂ ਦੇ ਵਿੱਚ ਅਗਰ ਆਰਟ ਹੈਗਾ ਤਾਂ ਉਹ ਪ੍ਰੋਜੈਕਟ ਵਗੈਰਾ ਡਨ ਕਰ ਸਕਦੇ ਐ।
ਸਹੀ ਗੱਲ ਹੈ, ਬਿਨਾਂ ਆਰਟ ਦੇਖੋ ਬਿਨਾਂ ਆਰਟ ਦੇਖੋ ਤੁਸੀਂ ਕਰ ਸਕਦੇ ਹੋ ਆਪਾਂ ਆਪਾਂ ਚਾਹੀਏ ਤਾਂ ਆਪਾਂ ਸਾਨੂੰ ਮੈ ਜਿਵੇਂ ਮੈਨੂੰ ਨਹੀਂ ਆਦੀ ਡਰਾਇੰਗ ਵਗੈਰਾ ਇੰਨੀ ਮੇਰੀ ਵਧੀਆ ਨੀ ਐ ਐਵੇਂ ਕਿਉਂ ਕਵਾ, ਹੁੰਦਾ ਹੀ ਐ ਮੈਨੂੰ ਹਾਂ ਮੇਰੀ ਡੋਟਰ ਘਰ, ਲੈਂਦੀ ਆ ਤਾਂ ਮੈਂ ਉਹਦੇ ਤੋਂ ਕਰਾ ਲੈਂਨੀ ਆ ਨਹੀਂ ਪਹਿਲਾਂ ਉਹ ਵੀ ਛੋਟੀ ਸੀ ਤਾਂ ਫਿਰ ਆ ਆਪਾਂ ਬਾਜ਼ਾਰ ਤੋਂ ਕਰਾਦੇ ਸੀ ਸਿੱਧੀ,
ਹੋਰ ਕਿਆ।
ਚਲੋ ਵਧੀਆ ਐ ਨਾ ਹਰ ਕਿਸੇ ਨੂੰ ਤਾ ਆਣਾ ਚਾਹੀਦਾ ਕੁਛ ਨਾ ਕੁਛ,
ਹਾਂਜੀ,
ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਸਾਸਰੀ ਕਾਲ ਜੀ,
ਓਕੇ ਜੀ ਸਾਸਰੀ ਕਾਲ ਜੀ,